ਕਿਵੇਂ ਅ ਜੀ
ਵਧੀਆ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
ਹੋਰ ਠੀਕ ਹੋ
ਹਾਂਜੀ ਤੁਸੀਂ ਸੁਣਾਓ
ਸਭ ਵਧੀਆ ਜੀ ਹੋਰ ਘਰ ਪਰਿਵਾਰ ਸਭ ਠੀਕ ਹੈ
ਹਾਂਜੀ ਆਪ ਸੁਣਾਓ ਬਾਲ ਬੱਚੇ ਸਭ ਠੀਕ ਕੰਮ ਕੁਮ ਲੱਗੇ
ਹਾਂਜੀ ਹਾਂਜੀ ਸਭ ਠੀਕ ਠਾਕ ਹੈ ਜੀ ਬਸ ਛੁੱਟੀਆਂ ਹੈਗੀਆਂ ਬੱਚਿਆਂ ਦੀ ਕੋਈ ਲੇਟ ਉੱਠਦਾ ਕੋਈ ਜਲਦੀ ਉੱਠਦਾ ਬਸ ਸਿੱਧੇ ਚੱਲਦਾ ਰਹਿੰਦਾ
ਹਾਂ ਛੁੱਟੀਆਂ ਤਾਂ ਇ ਚੱਲੇਗਾ ਬਸ
ਹਾਂਜੀ
ਹਾਂਜੀ ਹੋਰ ਕਿ ਕੀ ਬਣਾਇਆ ਅੱਜ
ਅੱਜ ਹਲੇ ਤਾਂ ਬ ਚਾਹ ਪਾਣੀ ਚੱਲ ਰਹੀ ਹੈ ਜੀ ਬੱਚੇ ਕਈ ਵਾਰੀ ਉੱਠਦੇ ਆ ਲੇਟ ਤੇ ਕਈ ਵਾਰੀ ਜਲਦੀ ਉੱਠ ਜਾਂਦੇ ਹੈ ਫਿਰ ਚਾਹ ਦੇ ਨਾਲ ਕੋਈ ਨਮਕੀਨ ਬਿਸਕਿਟ ਮੱਠੀਆਂ ਫੇਰ ਲੇਡੀ ਆ ਖਾਣਾ ਖਾਂਦੇ ਆ
ਹਾਂਜੀ
ਹਾਂਜੀ ਹੋਰ ਤੁਸੀਂ ਦੱਸੋ ਓ
ਹਾਂਜੀ ਵਧੀਆ ਬਸ
ਹੁ ਹੂ
ਸਾਡੇ ਤੇ ਬੱਚੇ ਖਾ ਬੈਠੇ ਨਾਸ਼ਤਾ
ਅੱਛਾ ਜੀ ਚੱਲੋ ਵਧੀਆ ਗੱਲ ਹੈ ਜਲਦੀ ਸੀ ਫਰੀ ਹੋ ਗਏ ਸਾਡੇ ਤਾਂ ਸੁੱਤੇ ਪਏ ਆ ਆਹਾ
ਆਦਤ ਹੈਗੀ ਘਰ ਚ ਪਹਿਲੇ ਹੀ ਸੋਹੁਰ ਜਲਦੀ ਉਠਣੇ ਦੇ ਸਾਰਿਆਂ ਨੂੰ
ਹਾਂਜੀ ਬ ਬੱਚਿਆਂ ਨੂੰ ਠਾਾਈ ਜਾਈਏ ਬੱਚੇ ਕਹਿੰਦੇ ਮੰਮੀ ਛੁੱਟੀਆਂ ਹੈਗੀਆਂ ਸੋ ਲੈਣ ਦੋ ਜਦੋਂ ਸਕੂਲ ਜਾਣਾ ਹੁੰਦਾ ਉਦੋਂ ਜਲਦੀ ਨਾ ਮੈਂ ਕਿਹਾ ਚਲੋ ਕੋਈ ਨਹੀਂ ਕੋਲੋ ਮਹੀਨਾ ਕਾ ਹੈਗਾ
ਸਾਡਾ ਆਪੋਜ ਸੀ ਸੁੰਦਾ ਸਾਡੇ ਬੱਚੇ ਬੱਚੇ ਜਿਹੜੇ ਨੇ ਨਾ ਛੁੱਟੀਆਂ ਚ ਜਲਦੀ ਉੱਠਦੇ ਨੇ ਪਰ ਸਕੂਲ ਜਾਣਾ ਹੁੰਦਾ ਤੇ ਸਾਨੂੰ ਕਹਿ ਕਹਿ ਕੇ ਉਠਾਣਾ ਪੈਂਦਾ ਛੁੱਟੀਆਂ ਚ ਪਤਾ ਖੇਲਣਾ ਅਸੀਂ ਬਸ ਲੈ ਕੇ ਬੈਠ ਬੋਲਦਾ
ਹਾਂਜੀ
ਮੈਨੂੰ ਤਾਂ ਉਠਾਣਾ ਵੀ ਨੀ ਪੈਂਦਾ ਛੁੱਟੀਆਂ ਚ
ਅੱਛਾ ਜੀ
ਹਾ ਹਾਅ ਕਈ ਵਾਰੀ ਤਾਂ ਚਾਹ ਵੀ ਮੈਨੂੰ ਬਣਾ ਕੇ ਦੇ ਦਿੰਦੇ ਨੇ ਐਲੋ ਮੰਮੀ ਇੱਛਾ
ਹ ਹਾ ਹ ਅੱਛਾ ਚੱਲ ਇਹ ਵੀ ਵਧੀਆ
ਹਾਂ ਛੁੱਟੀਆਂ ਚ ਮੈਨੂੰ ਕੋਈ ਪਰੇਸ਼ਾਨੀ ਨਹੀਂਂ ਹੁੰਦੀ ਬਸ ਮੈਨੂੰ ਪਰੇਸ਼ਾਨੀ ਕੂਲ ਖੁੱਲਦੇ
ਮੈਨੂੰ ਛੁੱਟੀਆਂ ਚ ਪਰੇਸ਼ਾਨੀ ਹੁੰਦੀ ਹ ਬੱਚੇ ਸੁੱਤੇ ਹੁੰਦੇ ਕੰਮ ਪਿਆ ਹੁੰਦਾ ਜਦੋਂ ਤੱਕ ਬੱਚਿਆਂ ਨੇ ਉੱਠਣਾ ਨਹੀਂ ਚਾਹ ਪਾਣੀ ਪੀਣਾ ਨਹੀਂ ਉਹਦਾ ਕੰਮ ਨਹੀਂ ਹੋਣਾ
ਹਾਂਜੀ
ਉਨ੍ਹਾਂ ੳਠਾਨੀ ਰਹਿੰਦੀ ਆ ਮਮੀ ਥੋੜੀ ਦੇਰ ਹੋਰ ਮੰਮੀ ਦਸ ਮਿੰਟ ਹੋਰ ਮਮੀ ਪੰਜ ਮਿੰਟ ਹੋਰ ਬਸ ਏਦਾਂ ਕਰੀ ਜਾਣਗੇ।
ਹਾਂ
ਚਲੋ ਆਪਾਂ ਨੂੰ ਵੀ ਏ ਹੂੰਦਾ ਚਲ ਸੋ ਲੈਣ ਦੋ ਘੰਟਾ ਕੋਈ ਗੱਲ ਨਹੀਂ ਫੇਰ
ਆਾਂ ਤੇ ਹੈ ਹੀ ਹਾਂਜੀ ਜਿਹੜੇ ਜਿੰਮੇਵਾਰੀਆਂ ਜਿੰਮੇਦਾਰ ਇਹਨਾਂ ਦੇ ਸਿਰ ਤੇ ਪੈ ਗਈਆਂ। ਤੇ ਫੇਿਰ ਕਿੱਥੇ ਨੀਂਦਾਂ ਤੇ ਕਿੱਥੇ ਉਹ
ਹਾਂਜੀ-ਹਾਂਜੀ ਫ ਜਦੋਂ ਸਕੂਲ ਖੁੱਲ ਜਾਣਾ ਫੇਿਰ ਤਾਂ ਬੱਚਿਆਂ ਨੇ ਆਪ ਹੀ ਉੱਠ ਜਾਣਾ
ਹੋਰ?
ਹੂੰ
ਫੇਰ ਇਹ ਬਿਨਾਂ ਫੇਿਰ ਕੱਲ੍ਹ ਨੂੰ ਬਈ ਸ਼ਾਦੀ ਵੀਆ ਹੋ ਜਾਂਦੇ ਨੇ ਬੱਚਿਆਂ ਦੀ ਜਿੰਮੇਦਾਰੀਆਂ ਪੈ ਜਾਂਦੀਆਂ ਫਿਰ ਕਿੱਥੇ ਬੱਚਿਆਂ ਨੂੰ ਖੇਲਣਾ ਤੇ ਕਿੱਥੇ ਸੋਣਾ ਫੇਿਰ ਤੇ ਬੱਚਿਆਂ ਨੂੰ ਜਿੰਮੇਦਾਰੀ ਹੈ ਬ ਦੌੜਾ ਦੌੜ ਦੌੜਾ ਦੌੜ
ਹਾਂਜੀ ਇਹੀ ਸੋਚ ਕੇ ਆਪਾਂਦੇ ਚੱਲ ਕੁੜੀਆਂ ਹੈਗੀਆਂ ਚੱਲ ਸੌ ਲੈਂਣ ਦੇ ਚਲ ਮਾਂ ਪਿਓਦੇ ਘਰ ਹੀ ਹੁੰਦਾ ਚੱਲ ਲੇਟ ਉੱਠ ਗਿਆ ਬੱਚਾ ਕੋਈ ਨਹੀ ਤੇ ਅਗਲੇ ਘਰ ਜਾ ਕੇ ਸਹੁਰੇ ਘਰ ਤਾਂ ਉੱਠਣਾ ਹੀ ਚਾਹੇ ਸੀ ਕਿਸੇ ਦੀ ਛੁੱਟੀ ਹੋਵੇ ਚਾਹੇ ਨਾ ਹੋਵੇ।
ਹਾਂਜੀ।
ਆਪਾਂ ਹੈਗੇ ਆ ਹੁਣ ਚਲੋ ਬੱਚਿਆਂ ਦੀ ਛੁੱਟੀ ਹੈ ਹਸਬੈਂਡ ਨੂੰ ਭੇਜਣਾ ਤੇ ਉੱਠਣਾ ਹੀ ਪੈਣਾ ਆਪਾਂ ਦੀ ਆਪਣੀ ਛੁੱਟੀ ਟੀ ਹੁੰਦੀ ਨੀ ਕਦੇ
ਨਾ ਜੀ ਨਾ
ਹਾਂਜੀ ਬਸ ਇਹੀ ਸੋਚ ਕੇ ਮੈਂ ਕਿਹਾ ਚੱਲ ਸੋ ਲੈਂਦੇ ਕੋਈ ਗੱਲ ਨਹੀਂ।
ਹਾਂਜੀ
ਹੂੰ, ਹੋਰ ਦੱਸੋ?
ਬਸ ਵਧੀਆ।
ਅੱਛਾ ਜੀ ਹੋਰ ਤੁਹਾਡੇ ਉੱਧਰ ਗਰਮੀ ਗੁਰਮੀ
ਹਾਂਜੀ ਬੜੀ ਬੜੀ ਗਰਮੀ ਹੈ ਬਸ ਘਰੋਂ ਨਿਕਲਣਦਾ ਤੇ ਮਨ ਹੀ ਨੀ ਹੈ ਗਰਮੀ ਦੇ ਵਿੱਚ
ਹਾਂਜੀ, ਇਹ ਤਾਂ ਹੈ।
ਹਾਂਜੀ, ਬਸ ਇਹੀ ਕਹਿ ਰਹੇ ਸੀ ਮੈਂ ਕਿ ਵੇਖਾ ਕੀ ਕਰ ਰਹੇ ਨੇ
ਹਾਂਜੀ-ਹਾਂਜੀ।
ਕੱਲ ਆਪ ਆਪ ਨੇ ਆਲੂ ਆਲੋ ਰੋਟੀ ਬਣਾਈ ਸਾਡੇ ਬੱਚੇ ਕਹਿੰਦੇ ਹੁਣ ਤੁਸੀਂ ਵੀ ਬਣਾਓ।
ਅੱਛਾ ਜੀ।
ਹਾਂ ਅੱਜ ਫੇ ਆਲੂ ਵਾਲੀ ਰੋਟੀ ਬਣਵਾ ਕੇ ਛਡੀਆਂ ਕਹਿੰਦੇ ਲ ਲੋੋਟੀਆਂ ਬਣਾਉ। ਮੈਂ ਕਿਹਾ ਚਲੋ। ਜੀ ਆਲੂ ਵਾਲੀਆਂ ਰੋਟੀਆਂ ਵੀ ਬਣਾ ਲੈਂਦੇ ਹਾਂ।
ਹਾਂਜੀ-ਹਾਂਜੀ ਵਧੀਆ ਹੈ।
ਜ਼ਿਆਦਾਤਰ ਬੱਚੇ ਨੂੰ ਪਸੰਦ ਈ ਏ।
ਏ ਚੀਜ਼ਾਂ ਆਂਦੀਆਂ ਨੇ, ਆਪਾ ਪਤਾ ਕੀ ਹੈ ਜਦੋ ਅ ਬਚਿਆ ਨੇ ਸਕੂਲ ਜਾਣਾ ਕਿਉਕਿ ਸਕੂਲ ਚ ਫਿਰ ਏਨਾ ਸਵੇਰੇ ਟਾਈਮ ਨੀ ਹੁੰਦਾ ਸਾਰੇ ਟਿਫਨ ਪੈਕ ਹੁੰਦੇ ਤਿੰਨ ਬਚੇ ਹਸਬੈਂਡ ਦਾ ਵੀ ਤੇ ਫੇਰ ਮੈਂ ਨੋਰਮਲੀ ਪਰੋਠ ਠੀਨਆਂ ਬਣਾਦੀ ਹੁੰਦੀਆਂ ਫੋਲਡ ਕਰਕੇ, ਤੇ ਯਾ ਫੇਰ ਬਣਦੇ ਸੰਡੇ, ਤੋਂ ਸੰਡੇ ਬਸ ਕੋਈ ਆਲੂ ਵਾਲੀ ਬਨਾ ਲਈ ਕਦੇ ਗੋਭੀ ਵਾਲੀ ਬਨਾ ਲਈ ਮੂਲੀ ਵਾਲੀ ਬਨਾ ਲਈ ਤੇ ਹੁਨ ਛੁੱਟੀਆਂ ਹੈਗੀਆਂ ਹੁਨ ਬਚੇ ਰੋਜ਼ ਮੰਗਦੇ। ਮੰਮੀ ਓਦਨ ਤਾਂ ਸਾਨੂੰ ਜਦੋ ਸਕੂਲ ਜਾਣਾ ਹੁੰਦਾ ਵ ਸੰਡੇ, ਤੋਂ ਸੰਡੇ ਹੀ ਮਿਲਦੇ ਖਾਣ ਨੂੰ ਪਰੌਠੀਆਂ ਨਹੀ ਤਾ ਸਿੰਪਲ ਹੀ ਲੈ ਕੇ ਜਾਂਦੇ ਫੋਲਡ ਵਾਲੀ
ਹਾਂ ਆਯੋ ਬਸ ਸਵੇਰੇ-ਸਵੇਰੇ ਪਰਾਂਠੇ ਬਨਾ ਦਿਓ ਅਚਾਰ ਰੱਖ ਦਿਓ ਬੱਚਿਆਂ ਨੂੰ ਨਾਲ
ਹਾਂਜੀ ਇਹ ਸਾਡੇ ਬਚੇ ਚਾਰ ਖਾਂਦੇ ਹੀ ਨਹੀ। ਬਸ ਸਬਜ਼ੀ ਹੋਣੀ ਚਾਹੀਦੀ ਨਾਲ ਸਬਜ਼ੀ ਹੋ ਗਈ ਆ ਕੁਛ, ਸਾਡੇ ਚਾਰ ਖਾਂਦੇ ਹੀ ਨੀ ਇਹ ਸਾਡੇ ਤਿੰਨ ਹੀ ਨੇ ਖਾਂਦੇ ਤਿੰਨ ਬੱਚੇ ਆ ਕੋਈ ਅਚਾਰ ਹੀ ਨਹੀਂ ਖਾਂਦਾ। ਬੱਚਿਆਂ ਦੀ ਆਪਨੀ-ਆਪਨੀ ਚੁਆਇਸ ਹੁੰਦੀ ਹੈ।
ਹਾਂ ਨਹੀਂ ਸਾਡੇ ਬੱਚੇ ਖੁਸ਼ ਹੋਕੇ ਖਾਂਦੇ ਆ।
ਮੈਨੂੰ ਤਾ ਆਪ ਅ ਪਰੋਠੀਆਂ ਦੇ ਨਾਲ ਬੜਾ ਸਵਾਦ ਲੱਗਦਾ ਹੈ ਆਚਾਰ
ਤੁਸੀ ਏਹ ਮੰਨੋਗੇ ਅਸੀ ਅਚਾਰ ਦੇ ਮਸਾਲਾ ਥੱਲੇ ਬਚਦਾ ਨਾ ਬੱਚੇ ਕਹਿਣਗੇ ਏਦੇ ਪਰਾਂਠੇ ਬਣਾ ਕੇ ਦੇ
ਅੱਛਾ, ਮਸਾਲੇ ਹਾਂਜੀ-ਹਾਂਜੀ। ਹੂੰ-ਹੂੰ।
ਪਰ ਤੰਦੂਰ ਦੀਆਂ ਰੋਟੀਆਂ ਕਹਿੰਦੇ ਨੇ ਮੈਂ ਕਿਹਾ ਸਾਨੂੰ ਇੱਥੇ ਤੰਦੂਰ ਹੀ ਨੀ ਮਤਲਬ, ਪਹਿਲੇ ਤੇ ਘਰ-ਘਰ ਹੁੰਦੇ ਸੀ ਹੁਨ। ਕਿਤ-ਕਿਤੇ ਟਾਵਾਂ-ਟਾਵਾਂ। ਘਰ ਹੈਗਾ ਕੋਈ ਕਿਸੇ ਦੇ ਘਰ ਹੋਏਗਾ ਤੇ ਹੋਏ
ਹੋਏਗਾ ਹਾਂਜੀ
ਫੇਰ ਲਨੀਆ ਨੀ ਆਦੀਆਂ ਸਾਨੂੰ
ਹਾਂਜੀ-ਹਾਂਜੀ ਲਾਨੀਆਂ ਨੀ ਆਦੀਆਂ, ਮੈਨੂੰ ਵੀ ਏਹੀ ਪ੍ਰੋਬਲਮ ਹੈ ਲਾਨੀਆਂ ਨੀ ਆਦੀਆਂ, ਪਹਿਲਾ ਏਹ ਸੀਗਾ ਪਹਿਲਾਂ ਦਾ ਮਾਹੌਲ ਸੀਗਾ ਕਿਸੇ ਦਾ ਤੰਦੂਰ ਹੁੰਦਾ ਸੀ ਜੇ ਲਾ ਲੈਂਦੇ ਸੀ ਸਾਰੇ ਉੱਥੇ ਹੀ ਬਣਾ ਲੈਂਦੇ ਸੀ।
ਪੂਰਾ ਮਹਲਾ ਰੋਟੀਆਂ ਲਾ ਲੈਂਦਾ ਸੀ।
ਹੁੰਦਾ ਸੀ। ਅੱਜ-ਕੱਲ ਹੈ ਹੀ ਨਹੀਂ ਉਹ ਗੱਲ ਹੀ ਨਹੀਂ ਹੈਗੀ ਮਹੱਲੇ ਦੇ
ਹੁਣ ਨਾ ਸਭ ਥੋੜਾ ਮਤਲਬ ਆਪਣੀ-ਆਪਣੀ ਥੋੜੀ ਉਹ ਹੋਇਏ ਬੰਦਿਆਂ ਦੀ ਸੂਝ-ਬੂਝ ਕੇ ਅਸੀ ਬਸ ਅਸੀ ਬਾਲਨ ਪਾਇਆ ਤੇ ਅਸੀਂ ਪਕਾਨਆਂ ਨੇ ਪਹਿਲੇ ਕੋਈ ਹੁੰਦਾ ਹੀ ਨਹੀਂ ਸੀ ਕਿਸੇ ਨੂੰ ਹੁੰਦਾ ਹੀ ਨੀ ਬਾਲਣ ਪਾਇਆ ਚੱਲ ਨੀ ਚਾਰ ਤੂੰ ਵੀ ਲਾ ਲੈ ਤੂੰ
ਤੂੰ ਵੀ ਲ ਲੈ ਹਾਂਜੀ ਪਹਿਲਾਂ ਤਾਂ ਮੈਂ ਇਹ ਵੀ ਦੇਖਿਆ ਜੇ ਜਿਹਨੇ ਬਾਲਣ ਲਾ ਵੀ ਲਿੱਤਾ ਉਸ ਸਾਰੇ ਘਰਾਂ ਚ ਦੱਸ ਕੇ ਆਉਂਦੇ ਹੁੰਦੇ ਸੀ ਤੰਦੂਰ ਲਾਇਆ ਹੋਇਆ ਰੋਟੀਆਂ ਬਣਾ ਲਓ, ਹਾਂਜੀ ਆ ਜਾਓ ਤੰਦੂਰ ਲਾਇਆ ਰੋ ਰਟੀਆ ਬਣਾ ਲ ਲੋ ਪਰ ਅੱਜ ਕੱਲ੍ਹ ਹੈ ਹੀ ਨੇ ਲੋਕਾਂ ਚ ਉਹ। ਗੱਲ ਹੀ ਨਹੀਂ ਹੈਗੀ।
ਹਮ ਕਿਸੇ ਟਾਈਮ ਸਾਡੇ ਮੰਮੀ ਬਣਾਉਂਦੇ ਸੀ ਰੋਟੀਆਂ ਬੜਾ ਮਨ ਕਰ ਮੈਂ ਅੱਜ ਮੈਂ ਯਾਦ ਕਰ ਰਹੀ ਸੀ ਮੈਂ ਕਿਹਾ ਮੰਮੀ ਖਵਾ ਗਿਆ ਆਲੂ ਵਾਲੀਆਂ ਰੋਟੀਆਂ ਉਸ ਤੋਂ ਬਾਅਦ ਖਾਈਆਂ ਹੀ ਨੀ।
ਖਾਈਆਂ ਨੇ ਹਾਂਜੀ। ਟਾਈਮ ਟੂ ਟਾਈਮ ਨਾ ਬਹੁਤ ਬਦਲਦਾ ਜਾ ਰਿਹਾ।
ਹਮ ਔਰ ਐਵੇਂ ਨਾ ਫਿਰ ਆਪ ਬਣਾ ਕੇ ਨਾ ਆਪ ਖਾਣ ਦਾ ਮਨ ਨੀ ਕਰਦਾ ਬਣਾਉਂਦੇ, ਬਣਾਉਂਦੇ ਢਿੱਡ ਭਰ ਜਾਂਦਾ।
ਭਰ ਜਾਂਦਾ ਹਾਂਜੀ ਹਮ।
ਬਸ ਆਹੀ ਮੈਂ ਕਿਹਾ ਤੰਦੂਰ ਰੋਟੀਆਂ ਖਾਣ ਬੜਾ ਟਾਈਮ ਹੋ ਗਿਆ ਅੱਜ ਮੈਂ ਕਿਹਾ ਸੀ ਮੈਂ ਕਿਹਾ ਆਲੂ ਵਾਲੀਆ ਬਣਾਉਂਦੇ ਸੀ। ਨੂਣ ਵਾਲੇ ਜਵਾਇਨ ਵਾਲੇ ਪਰਾਂਠੇ ਬਣਾਉਂਦੇ ਸੀ, ਬੇਸਣ ਦੀਆਂ ਰੋਟੀਆਂ ਬਣਾਉਂਦੇ ਸੀ। ਤੇ ਹੁਣ ਤੇ ਬਸ ਇਹੀ ਰਹਿ ਗਈ ਨੋਰਮਲ ਰੋਟੀ ਤਵੇ ਤੇ ਲਾਓ ਛੋਟੀ
ਛੁੱਟੀ ਹਾਂਜੀ।
ਕਿਉਂਕਿ ਦੇਖੋ ਟਾਈਮ ਵੀ ਨੀ ਹੈ ਅੱਜ ਕੱਲ ਬੰਦਿਆਂ ਕੋਲ ਇਤਨਾ।
ਹਮ-ਹਮ, ਹਮ
ਖੜਾ ਹੋਵੇ ਔਰ ਕੋਈ ਜੋ ਪਿਛਲੀ ਕੋਈ ਬਜ਼ੁਰਗ ਮਾਂ ਦਾਦੀ ਹੋਏਗੀ ਉਹ ਵੀ ਕਿਤਨੀਆਂ ਕ ਲਾ ਲੈਣਗੇ।
ਹਾਂਜੀ ਨਾਲੇ ਜਦੋਂ ਆਪਣਾ ਟਾਈਮ ਸੀਗਾ ਖਾਣ ਦਾ ਆਪਣੇ ਮਤਲਬ ਜਿਵੇਂ ਦਾਦੀ ਹੋ ਗਈ ਮੰਮੀ ਹੋ ਗਈ ਉਦੋਂ ਬਣਾਉਂਦੇ ਹੁੰਦੇ ਸੀ ਤੇ ਉਦੋਂ ਇੰਨੀ ਗਰਮੀ ਵੀ ਨੀ ਸੀਗੀ। ਜਿੰਨੀ ਗਰਮੀ ਹੁਣ ਵੱਧ ਗਈ ਹੈ ਉਹ ਟਾਈਮ ਤੇ ਗਰਮੀ ਨੀ ਸੀ।
ਰੋਟੀਆਂ ਵੀ ਪਾਣੀ ਦਾ ਹੱਥ ਲੱਗ ਕੇ ਬਣਦੀਆਂ ਸੀ ਨਾ ਤੇ ਰੋਟੀਆਂ ਵੀ ਠੰਡੀਆਂ ਹੁੰਦੀਆਂ ਸੀ।
ਹਾਂਜੀ ਤੇ ਜੇ ਹੁਣ ਪਾਣੀ ਦਾ ਹੱਥ ਲਾ ਕੇ ਆਪਾਂ ਆਮ ਤਵੇ ਤੇ ਵੀ ਬਣਾ ਕੇ ਦੇ ਦੀਈਏ ਬੱਚਿਆਂ ਨੂੰ ਬੱਚੇ ਨੇ ਆਹ ਕੀ ਬਣਾ ਤਾ ਮੰਮੀ ਇਹ ਨੀ ਖਾਣੀ ਅਸੀਂ ਕਿ ਫੁੱਲੀ-ਫੁੱਲੀ ਜਿਹੀ ਰੋਟੀ ਬਣਾ ਤੀ। ਉਹ ਪਾਣੀ ਦਾ ਹੱਥ ਲੱਗ ਕੇ ਫੁੱਲ ਜਾਂਦੀ ਹੈ ਨਾ ਵਿੱਚ-ਵਿੱਚ ਕਿਤੇ-ਕਿਤੇ।
ਹਾਜੀ
ਚੇ ਅੱਜ ਕੱਲ ਖਾਂਦੇ ਹੀ ਨੀ। ਹ, ਹੂੰ
ਨਾ-ਨਾ।
ਨਹੀਂ ਤੇ ਕਈ ਵਾਰੀ ਮੈਨੂੰ ਸ਼ੌਂਕ ਜਿਹਾ ਚੱਡਦਾ ਨਾ ਚਲੋ ਖਾ ਲਈਏ ਪਾਣੀ ਵਾਲੀ ਰੋਟੀ। ਤੇ ਮੈਂ ਇੱਕ ਸਾਈਡ ਪਾਣੀ ਲਾ ਕੇ ਆਮ ਤਵੇ ਦੇ ਚਿਪਕ ਜਾਂਦੀ ਹੈ ਉਹ ਪਰ ਇਹ ਕਿ ਚਾਕੂ ਨਾਲ ਉਹਨੂੰ ਸਹੀ ਕਰਕੇ ਨਾ ਬਣ ਜਾਂਦਾ ਗਿਆ
ਹਾਂ ਮੇਰੀ ਤਾਂ ਕੁੜੀਆਂ ਕੜਾਹੀ ਚ ਲਾ ਲੈਂਦੀਆਂ ਨੇ ਤੰਦੂਰ ਵਾਕਣ ਲੇਕਿਨ ਉਹ ਟੇਸਟ ਨਹੀਂ ਆਉਂਦਾ
ਨਹੀਂ ਆਉਂਦਾ ਬਸ ਉਹ ਆਪਣਾ ਮਨ ਬਸ ਏਦਾਂ ਸਮਝਾਉਣ ਨੂੰ ਕਿ ਆਪਾਂ ਖਾ ਲਈ ਬ ਠੀਕ ਹੈ
ਹਾਂ ਕੁੜੀਆਂ ਬਣਾ ਲੈਂਦੀਆਂ ਨੇ ਕਹਿੰਦੇ ਨੇ ਮੰਮੀ ਬੜੀ ਸਵਾਲ ਲਗਦੇ ਖਾ ਕੇ ਵੇਖ ਮੈਂ ਕਹਿੰਦੀ ਨਾ ਬਈਆ ਉਹ ਸਵਾਦ ਨੀ ਆਇਆ ਇਹਦੇ ਚ
ਹਾਂਜੀ
ਬਣਾ ਲੈਂਦੀ ਆ ਸਾਡੀ ਵੱਡੀ ਵਾਲੀ ਵੀ ਗੁੜੀਆਂ ਲਾ ਦਿੰਦੀ ਹੈ ਕੜਾਈ ਚ ਛੋਟੀ ਵੀ ਲਾ ਲੈਂਦੀ ਹੈ ਮੇਰੇ ਕੋਲ ਲੱਗਦੀਆਂ ਨੀ
ਮੇਰੇ ਤਾਂ ਵੀ ਨੀ ਲੱਗਦੇ ਮੈਂ ਤਾਂ ਸਿਰਫ਼ ਸਿੰਪਲ ਤਵੇ ਤੇ ਜਿੱਦਾਂ ਆਪਾਂ ਰੋਟੀ ਬਣਾਉਂਦੇ ਆ ਬਸ ਇਦਾਂ ਹੀ ਬਣਾ ਕੇ ਇੱਕ ਪਾਸੇ ਪਾਣੀ ਲਾ ਲੈਣਾ ਬਸ
ਹਾਂਜੀ ਵੱਡੀ ਵਾਲੀ ਸਾਡੀ ਬੜੀ ਸ਼ੌਕੀਨ ਬਣਾਉਣ ਦੀ ਖਾਣ ਦੀ
ਹਾਂਜੀ ਤੇ ਦੂਜੇ
ਟਰਾਈ ਕਰਨ ਦਾ ਸ਼ੌਕ ਹੈਗਾ
ਹਾਂ ਠੀਕ ਹੈ ਵਧੀ ਵਧੀਆ ਗੱਲ ਹੈ ਤੇ ਪਾਸ ਉਹ ਦੂਜੇ ਪਾਸੇ ਤਵਾ ਪੁੱਠਾ ਕਰ ਦੇਣਾ ਬਸ ਏਦਾਂ ਹੀ ਖਾ ਲੈਂਦੇ ਅਸੀਂ ਤਾਂ
ਹਾਂ ਉਹ ਮੈਂ ਅੱਜ ਤੰਦੂਰ ਦੀ ਬੜੀ ਯਾਦ ਆ ਰਹੀ ਸੀ ਮੈਂ ਕਿਹਾ ਤੰਦੂਰ ਇੱਕ ਵਾਰੀ ਭੂਆ ਕਰ ਗਏ ਸੀ ਪੂਰੇ ਮਹੱਲੇ ਦਾ ਤੰਦੂਰ ਬਲਿਆਇਆ ਸੀ ਏਡਾ ਵੱਡਾ ਤੰਦੂਰ ਸੀ
ਅੱਛਾ ਹਾਂਜੀ
ਤੇ ਆਲੂ ਵਾਲੀ ਰੋਟੀਆਂ ਭੂਆ ਲਵਾ ਕੇ ਲਿਆਈ ਸੀ ਉਹਨੇ ਪਹਿਲੇ ਸਾਨੂੰ ਲਾ ਕੇ ਦਿੱਤੀਆਂ ਕਹਿੰਦੀ ਜਾਓ ਤੁਹਾਡੇ ਘਰ ਮਹਿਮਾਨ ਆਏ ਨੇ ਤੁਸੀਂ ਪਹਿਲੇ ਉਹਨਾਂ ਨੂੰ ਖਵਾ ਲਓ ਹਾਂ ਅੱਜ ਤੋਂ ਘੱਟ ਤੋਂ ਘੱਟ ਛੱਬੀ ਸਤਾਈ ਅਠਾਈ ਸਾਲ ਪੁਰਾਣੀ ਗੱਲ ਹੈਗੀ
ਹਾਂ ਪਹਿਲਾਂ ਦਾ ਤਾਂ ਸਮਾਂ ਹੀ ਕੁਝ ਹੋਰ ਸੀ
ਹਾਂ ਰ ਹੁਣ ਤੇ ਦੇਖੋ ਜੀ ਬਸ ਸਭ ਟਾਈਮ ਨੇ ਸਭ ਨੂੰ ਸਿਆਣਾ ਕਰ ਦਿੱਤਾ ਜੀ
ਟਾਈਮ ਨੇ ਹਾਂਜੀ ਬਿਲਕੁਲ
ਮਹਿੰਗਾਈਆਂ ਦੇ ਹਿਸਾਬ ਨਾਲ ਸਭ ਬੰਦੇ ਸਿਆਣੇ ਹੋ ਗਏ
ਜੀ ਸਹੀ ਗੱਲ ਹੈ
ਹਾਂਜੀ, ਚਲੋ ਠੀਕ।
ਠੀਕ ਹੈ ਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ,